ਹੈਲੋ।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
ਕੀ ਹਾਲ ਹੈ ਤੁਹਾਡੇ
ਬਹੁਤ ਵਧੀਆ ਜੀ ਤੁਸੀਂ ਸੁਣਾਓ। ਤੁਹਾਡਾ ਕੀ ਹਾਲ ਏ?
ਜੀ ਬਹੁਤ ਵਧੀਆ, ਹੋਰ ਸੁਣਾਓ ਕੀ ਚੱਲ ਰਿਹਾ ਅੱਜ ਕੱਲ
ਹਾਂਜੀ। ਬੱਸ ਵਧੀਆ ਚੱਲ ਰਿਹਾ ਜੀ ਸਾਰਾ ਕੁਛ ਤੁਸੀਂ ਸੁਣਾਓ
ਬੱਸ ਨਿਕਲ ਰਹੀ ਹੈ। ਵਧੀਆ ਸਭ ਕੁਛ ਅੱਜ ਕੱਲ ਉਹੀ ਸਵੇਰੇ ਉੱਠਦੀ ਆਂ ਤੇ ਸੋਚਦੀ ਹਾਂ ਸਵੇਰ ਦੀ ਸੈਰ ਸ਼ੁਰੂ ਕਰਾਂ। ਕਿਉਂਕਿ ਸਰੀਰ ਨੀ ਸਹੀ ਚੱਲਦਾ। ਸਵੇਰੇ ਉੱਠ ਕੇ ਸਾਰਾ ਦਿਨ ਮਤਲਬ ਕਦੀ ਕੋਈ ਕੰਮ ਕਦੀ ਕੋਈ ਕੰਮ ਬਸ ਸੈਰ ਕਰਨ ਵਾਸਤੇ ਨਹੀ ਜਾਇਆ ਜਾਂਦਾ। ਕਿਉਂਕਿ ਹੁਣ ਹੈਲਦੀ ਵੀ ਹੋਈ ਜਾ ਰਹੀ ਆ।
ਬਹੁਤ ਵਧੀਆ ਸੋਚ ਹੈ ਤੁਹਾਡੀ ਹਾਂਜੀ। ਬਹੁਤ ਵਧੀਆ ਸੋਚ ਏ ਤੁਹਾਡੀ ਸਵੇਰ ਦੀ ਸੈਰ ਸਰੀਰ ਵਾਸਤੇ ਤੇ ਬੋਤ ਫਾਏਦੇਮੰਦ ਏ ਜੀ।
ਜੀ, ਹਾਂਜੀ।
ਆਪਾਂ ਸਾਰੇਆਂ ਨੂੰ ਸਵੇਰ ਦੀ ਸੈਰ ਕਰਨੀ ਚਾਈਦੀ ਐ। ਤਾਂ ਜੋ ਆਪਾਂ ਤੰਦਰੁਸਤ ਰਈਏ।
ਵੇਖੋ ਸਵੇਰੇ ਉੱਠ ਕੇ ਆਪਾਂ ਜਾਂਨੇ ਆਂ, ਨਿਕਲਦੇ ਆਂ ਸਬ ਤੋਂ ਪ੍ਹੈਲਾਂ ਅਪਾਂ ਨੂੰ ਤਾਜੀ ਹਵਾ ਮਿਲਦੀ ਐ। ਜਿਦੇ ਨਾਲ ਅਪਨਾ ਸ਼ਰੀਰ ਤੰਦਰੁਸਤ ਰੈਂਦੈ।
ਹਾਂਜੀ।
ਓ ਆਪਨੇ ਸਰੀਰ ਨੂੰ ਤੰਦਰੁਸਤ ਰੱਖਦੀ ਐ, ਤੇ ਓਈ ਤੇ ਇੱਕ ਕੈਂਦੇਨ ਜੇ ਮਨ ਤਾਜਾ ਤੇ ਦਿਲ ਖੁਸ਼।
ਹਾਂਜੀ-ਹਾਂਜੀ, ਸਵੇਰ ਦੀ ਸੈਰ ਦੇ ਬੋਤ ਫੈਦੇ ਨੇ ਜੀ। ਬਿਮਾਰੀਆਂ ਨੂੰ ਦੂਰ ਕਰਦੀ ਏ, ਸਵੇਰ ਦੀ ਸੈਰ ਕਰੀਏ ਤਾਂ, ਸਰੀਰ ਵੀ ਤੰਦਰੁਸਤ ਰੈਂਦੈ, ਐਸੇ ਬ੍ਹਾਨੇ ਬੰਦਾ ਸਵੇਰੇ ਜਲਦੀ ਉੱਠਦੈ, ਤੇ ਘਾਰ ਦਾ ਕਾੰਮ ਵੀ ਛੇਤੀ ਨਿਪਟਾ ਲੈਂਦੈ।
ਸਈ ਗਾੱਲ ਏ। ਕਿਉਂਕਿ ਚੁਸਤੀ ਰੈਂਦੀ ਐ ਨਾ ਸਾਰਾ ਦਿਨ, ਫੁਰਤੀਲਾ ਰੈਂਦੈ ਸ਼ਰੀਰ। ਤੇ ਉਂਦੇ ਕਾਰਕੇ ਬੰਦਾ ਓ ਦੋੜਾ ਭਜੇਆ ਰੈਂਦੈ, ਤੇ ਓਨਾਂ ਨੂੰ ਕਦੀ ਵੀ ਓ ਮਲਬ ਕੈਂਦੇ ਫੀਲ ਨੀ ਹੁੰਦਾ ਕਿ ਠੱਕ ਕੇਆਂ ਹੋਏਆਂ ਜਾ ਕੁੱਛ ਆ, ਅਰਾਮ ਨਾਲ ਕਾੱਟ ਲੈਂਦੇ ਆ ਰੋਕ ਚੇ ਵੀ।
ਹਾਂਜੀ-ਹਾਂਜੀ ਬਿਲਕੁਲ। ਮੋਟਾਪੇ ਨੂੰ ਵੀ ਦੂਰ ਭਜਾਂਦੀ ਐ ਜੇ ਕਿਸੇ ਨੂੰ ਸ਼ੂਗਰ ਐ ਤੇ ਓਦੇ ਵਸਤੇ ਵੀ ਚੰਗੀ ਏ ਸਵੇਰ ਦੀ ਸੈਰ।
ਹਾਂਜੀ।
ਆਪਾਂ ਨੂੰ ਆਪਦੀ ਬੀਜ਼ੀ ਲਾਈਫ ਵਿੱਚੋਂ ਰੁਝੇਵੇ ਵਿੱਚੋਂ ਟਾਈਮ ਕਾੱਡ ਕੇ ਸਵੇਰ ਦੀ ਸੈਰ ਕਰਨ ਜਰੂਰ ਜਾਣਾ ਚਾਈਦੈ।
ਸਈ ਗਾੱਲ ਕੇਆ ਜੀ।
ਹਾਂਜੀ, ਸਾਡੇ ਤਾਂ ਇੱਥੇ ਸਾਰੇ ਲੋਕ ਸਵੇਰ ਦੀ ਸੈਰ ਕਰਨ ਜਾਂਦੇ ਨੇ। ਮੇਰੇ ਆਸ-ਪਾਸ, ਆਂਡ-ਗੁਆਂਡ।
ਹਾਂਜੀ, ਸਾਡੇ ਵੀ ਬੋਤ ਮੇਰੀ, ਮੇਰੀਆਂ ਸਹੇਲੀਆਂ। ਸਾਰੇ-ਸਾਰੇ ਅਸੀ ਮਿਲ ਕੇ ਇਕੱਠੇ ਰਲ ਕੇ ਜਾਨੇ ਆਂ। ਬੜਾ ਵਦੀਆ ਲੱਗਦੈ, ਇੱਕ ਤਾਂ ਗੱਪਾਂ ਮਾਰਦੇ ਆਂ ਠੀਕ ਐ, ਫੇਰ ਉਸ ਤੇ ਬਾਦ, ਓ ਸੈਰ ਦਾ ਪਤਾ ਵੀ ਨੀ ਚੱਲਦਾ। ਫਿਰ ਅਸੀ ਬੈਠ ਕੇ ਯੋਗਾ ਕਰਦੇ ਆਂ। ਮਤਲਬ ਜੋ ਟੈਮ ਮਿਲਦੈ ਨਾ, ਅਸੀ ਕੈਨੇ ਆਂ ਕਿ ਅਸੀ ਕੱਠੇ ਬਿਤਾ ਲਈਏ। ਵੀ ਜਦੋ ਸੈਰ ਅਸੀ ਇੱਕ ਸਾਡਾ ਜਿੱਥੇ ਅਸੀ ਅੱਧਾ ਘੰਟਾ ਸੈਰ ਕਰਨੀ, ਸਾਡਾ ਘੱਟ-ਘੱਟ ਘੰਟਾ ਅਸੀ ਅਰਾਮ ਨਾਲ ਸੈਰ ਕਰਦੇ ਆਂ।
ਬਿਲਕੁਲ ਜੀ ਬਿਲਕੁਲ, ਬੋਤ ਸਈ ਗਾੱਲ ਕੀਤੀ ਤੂਸੀ, ਸਵੇਰ ਦੀ ਸੈਰ ਲੈਨ ਕਾਰ ਆਪਾਂ ਨੂੰ ਆਕਸੀਜਨ ਬੜੀ ਵਦੀਆ ਮਿਲਦੀ ਏ।
ਬਿਲਕੁਲ ਜੀ, ਹਾਂਜੀ ਸੱਚੀ ਜੀ, ਸਈ ਗਾੱਲ ਏ।
ਹਾਂਜੀ, ਆਕਸੀਜਨ ਜਦੋਂ ਸਈ ਮਿਲਦੀ ਐ, ਤੇ ਅਪਨੇ ਅੰਦਰੋਂ ਫੇਫੜੇਆਂ ਦੇ ਵੀ ਸਿਵ, ਫੇਫੜੇ ਸਈ ਕਾੰਮ ਕਰਦੇ ਐ। ਹਾਂਜੀ, ਇਸ ਕਾਰਕੇ ਸਵੇਰ ਦੀ ਸੈਰ ਤਾ ਬੋਤ ਫੈਦੇ ਨੇ।
ਅਸ ਮੈਂ ਤਾਂ, ਜਿੱਦਣ ਜਾਵਾਂ ਆਪਦੇ ਬੱਚਿਆਂ ਨੂੰ ਆਪਦੇ ਸਾਰੇ, ਘਰਦਿਆਂ ਨੂੰ ਉਹ ਕਹਿੰਦੀ ਵੀ, ਸਵੇਰ ਦੀ ਸੈਰ ਤੇ ਜਾਓ, ਬੱਚੇ ਤਾਂ ਬਹੁਤ ਖੁਸ਼ ਹੁੰਦੇ ਹਨ, ਸਵੇਰ ਦੀ ਸੈਰ ਕਰਕੇ
ਉਹਨਾਂ ਨੂੰ, ਸਵੇਰੇ -ਸਵੇਰੇ ਖੇਡਣ ਦਾ ਟਾਈਮ, ਮਿਲ ਜਾਂਦਾ ਆ
ਵੈਸੇ ਵੀ, ਹੁਣ ਛੁੱਟੀਆਂ ਹੋ ਗਈਆਂ ਬੱਚਿਆਂ ਨੂੰ ਹੁਣ ਤਾਂ ਨਾ, ਸਵੇਰ ਦੀ ਸੈਰ ਤੇ ਲੈ ਕੇ ਜਾਣਾ ਚਾਹੀਦਾ ਆ ਸਗੋਂ, ਅੱਜ- ਕੱਲ ਤਾਂ ਦਾਦਾ ਦਾਦੀ ਵੀ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ ਆ, ਆਪ ਵੀ ਘੁੰਮਦੇ ਆ, ਬੱਚਿਆਂ ਦੀ ਵੀ ਸੈਰ ਕਰਾਂਦੇ ਨਾਲ
ਹਾਂਜੀ।
ਕਿਉਂਕਿ, ਉਹਨਾਂ ਦੇ ਸਰੀਰ ਨੂੰ ਕਿਉਂਕਿ, ਕਹਿੰਦੇ ਆ ਨ, ਸਵੇਰ ਦੀ ਸੈਰ ਕਰਨ ਨਾਲ ਇੱਕ ਤਾਂ, ਆਪਣੀ ਉਮਰ ਚ ਜਿੰਨੀ ਆਪਣੀ ਉਮਰ ਹੈ, ਉਸ ਤੋਂ ਘੱਟ ਲੱਗਦੀ
ਹਾਂਜੀ।
ਕਿਉਂਕਿ, ਆਪਾਂ ਇੱਕ ਇਹਦਾ ਇੱਕ ਕਹਿੰਦੇ ਆ ਨਾ, ਰੋਜ਼ਾਨਾ ਦਾ ਇੱਕ ਬਣਾ ਲਿਆ, ਰੂਟੀਨ ਬਣਾ ਲਿਆ ਤੇ ਆਪਾਂ, ਕਰਨੀ ਹੀ ਕਰਨੀ ਹੈ ਵੋਕ, ਤੇ ਆਪਾਂ ਨੂੰ ਕਈ ਚੀਜ਼ਾਂ ਦੇ ਲਾਭ ਮਿਲਦੇ ਆ
ਬਿਲਕੁਲ ਜੀ, ਅੱਜ -ਕੱਲ੍ਹ ਤਾਂ ਹਰ ਡਾਕਟਰ ਹੀ ਗੱਲ ਕਹਿੰਦਾ, ਸਵੇਰ ਦੀ ਸੈਰ ਕਰੋ
ਸਹੀ ਕਿਹਾ ਤੂੰ।
ਡਾਕਟਰ ਪਹਿਲੇ ਨੰਬਰ 'ਤੇ, ਇੱਕੋ ਗੱਲ ਹੀ ਕਰਦੇ ਜਦੋਂ ਦਵਾਈ ਲੈਣ ਜਾਂਦਾ, ਉਹ ਕਹਿਣਗੇ ਸਵੇਰ ਦੀ ਸੈਰ ਕਰੋਗੇ ਤਾਂ, ਤੰਦਰੁਸਤ ਰਹੋਗੇ, ਨਹੀਂ ਤਾਂ ਫਿਰ ਦਵਾਈਆਂ ' ਰਹੋਗੇ
ਸਹੀ ਚਲ ਰਹੀ ਬੂਟੀਕ ਬਿਲਕੁਲ, ਕਿਉਂਕਿ, ਸੈਰ ਦੇਖੋ ਜੇ ਸਵੇਰੇ ਤੁਸੀਂ ਆਪਦੀ ਨੀਂਦ ਪੂਰੀ ਕੀਤੀ ਉੱਠੋਗੇ ਨਾ ਤੇ ਤੁਹਾਨੂੰ ਸਵੇਰੇ ਉੱਠਣਾ, ਕੋਈਔਖਾ ਨੀ ਲੱਗਾ ਟਾਈਮ ਸਿਰ ਸੋਓ, ਟੈਮ ਸਿਰ ਉੱਠੋ, ਤੇ ਉਸ ਤੋਂ ਬਾਅਦ ਆਪਦਾ ਸ਼ਹਿਰ ਕਰਨ ਜਾਓ
ਬਿਲਕੁਲ ਜੀ ਬਿਲਕੁਲ, ਤੁਸੀਂ ਸਹੀ ਗੱਲ ਕਰਦੇ ਹੋ
ਕਹਿੰਦੇ, ਆਪਾਂ ਸ਼ੁਰੂਆਤ ਅੱਛੀ ਕਰਾਂਗੇ ਤਾਂ ਸਾਰਾ ਦਿਨ, ਬਹੁਤ ਵਧੀਆ ਜਾਂਦਾ ਹੈ, ਹਰ ਤਣਾਅ ਵਗੈਰਾ ਤੋਂ ਸਭ ਤੋਂ ਦੂਰ ਰਹਿੰਦਾ ਹੈ
ਹਾਂਜੀ, ਨਾਲ -ਨਾਲ ਸੈਰ ਹੋ ਜਾਂਦੀ ਹੈ, ਨਾਲ- ਨਾਲ ਬੰਦਾ ਆਪਦਾ ਰੱਬ ਦਾ ਨਾਮ ਵੀ, ਜਪ ਸਕਦਾ ਐ
ਸਹੀ ਗੱਲ ਕਹੀ, ਬਿਲਕੁਲ
ਦੋਨੋ ਕੰਮ, ਇਕੱਠੇ ਹੋ ਜਾਂਦੇ ਆ
ਸਹੀ ਗੱਲ, ਬਿਲਕੁਲ ਸਹੀ ਆ ਇਹ ਆਪਾਂ ਨੂੰ, ਇੱਕ ਤਰ੍ਹਾਂ ਦਾ ਨਵੀਂ ਊਰਜਾ, ਪ੍ਰਦਾਨ ਕਰਦੀ ਐ
ਹੋਰ
ਊਰਜਾ, ਮ ਇਹਦੇ ਤੋਂ ਆਪਾਂ ਨੂੰ ਊਰਜਾ ਮਿਲਦੀ ਐ ਜਦੋਂ ਆਪਾਂ ਸੈਰ ਜਾਂਦੇ ਹਾਂ, ਤਾਂਹੀ ਆਪਾਂ ਸੈਰ ਠੀਕ ਇੱਕ ਉਹ ਸਮਝਦੇ ਆ, ਉਹਨੂੰ ਕਹਿੰਦੇ ਹਿੰਮਤ ਮਿਲਣੀ ਆਪਾਂ ਨੂੰ, ਆਪਣੇ ਅੰਦਰ ਆਣ ਜਦੋਂ ਆਪਾਂ ਇਹਨੂੰ, ਰੋਜ਼ ਦਾ ਇੱਕ ਸਮੇਂ ਦਾ ਇੱਕ ਸਮਾਂ ਬਣ ਲਿਆ ਕਿ, ਇਸ ਟਾਈਮ ਤੇ ਅਸੀਂ ਜਾਣਾ ਹੀ ਜਾਣਾ ਅਜ ਸਵੇਰੇ ਉੱਠ ਕੇ, ਛੇ ਵਜੇ ਘਰੋਂ ਨਿਕਲਣਾ ਹੀ ਨਿਕਲਣਾ ਤੇ ਬੰਦਾ ਨਾ ਟਸ, ਟਸ -ਮਸ ਨਹੀਂ ਹੁੰਦਾ
ਹਾਂਜੀ, ਗਰਮੀ ਚ ਤਾਂ ਬੰਦਾ, ਪੰਜ ਵਜੇ ਚੱਲ ਜਾਵੇ ਛੇ -ਸੱਤ ਵਜੇ, ਸੱਤ ਵਜੇ ਤੱਕ ਤਾਂ ਸੂਰਜ, ਨਿਕਲਆ ਹੁੰਦਾ ਫਿਰ ਗਰਮੀ ਹੋ ਜਾਂਦੀ, ਜ਼ਿਆਦਾ ਪੰਜ ਵਜੇ ਸਵੇਰੇ ਤੇ ਸੈਰ ਮੈਂ ਗਈ ਸੀ, ਇੱਕ ਦਿਨ ਸੈਰ ਕਰਨ, ਬੜੀ ਰੌਣਕ ਸੀ ਜੀ ਉੱਥੇ ਹਰਿਆਲੀ ਸੀਗੀ ਸਾਰਾ ਪਾਸੇ ਹਰਿਆਲੀ ਦੇਖ ਕੇ ਮਨ ਖੁਸ਼ ਹੋ ਜਾਂਦਾ ਵਾ।
ਸਹੀ ਗੱਲ ਏ, ਸਾਡੇ ਵੀ ਬੌਤ ਵਧੀਆ ਰਹਿੰਦਾ ਇੱਥੇ ਮੈਂ ਤੁਹਾਨੂੰ ਕਿਵੇਂ ਦੱਸਾਂ ਕਿ ਮਤਲਬ ਇੰਨਾ ਵਧੀਆ ਲੱਗਦਾ ਨਾ ਕੀ ਮਤਲਬ ਚਾਰੋ ਤਰਫ ਇੱਕ ਤਾਂ ਸਾਡੇ ਜਿਵੇਂ ਘਰ ਬਣੇ ਹੋਏ ਆ ਚਾਰੋ ਤਰਫ ਇੱਥੇ ਥਾਂ ਥਾਂ ਤੇ ਨਾ ਘਰ ਦੇ ਵਿੱਚ ਹੀ ਨੇੜੇ ਨੇੜੇ ਪਾਰਕ ਬਣੇ ਹੋਏ ਆ, ਜਿਹਨਾਂ ਤੇ ਅਸੀਂ ਜਾਂਨੇ ਆ ਸੈਰ ਕਰਨ। ਕੋਈ ਇੰਨਾ ਔਖਾ ਵੀ ਨੀ ਏ। ਕਿ ਅੱਜ ਕੱਲ੍ਹ ਦੇ ਜਗਤਪੁਰ ਨਾਲ ਨਾਲ ਘਰਾਂ ਦੇ ਨੇੜੇ ਨੇੜੇ ਈ। ਕਾਂਚੀਆਂ ਦੇ ਵਿੱਚ ਪਾਰਕ ਬਣਾ ਰੱਖੀਏ।
ਅੱਛਾ ਜੀ, ਫਿਰ ਤਾਂ ਬਹੁਤ ਵਧੀਆ ਗੱਲ ਐ।
ਹਾਂਜੀ, ਉਹ ਤਾਂ ਤੁਹਾਡੇ ਉੱਤੇ ਐ ਨਾ, ਕਿ ਤੁਸੀਂ ਆਪਦੇ ਲਈ ਹਾਂਜੀ, ਇੰਨਾ ਕੁਛ ਹੋਣ ਦੇ ਬਾਵਜੂਦ ਤੁਸੀਂ ਜੇਕਰ ਸੈਰ ਨਹੀਂ ਕਰ ਸਕਦੇ ਤਾਂ ਕੀ ਕਰੁ ਫੇਰ ਤੁਸੀਂ ਆਪੇ ਤੁਸੀਂ ਗਲਤ ਓ ਉਸ ਚੀਜ਼ ਲਈ।
ਹਾਂਜੀ ਹਾਂਜੀ, ਸਾਡੇ ਘਰ ਦੇ ਨੇੜੇ ਤਾਂ ਕੋਈ ਪਾਰਕ ਨਹੀਂ ਹੈਗਾ ਪਰ ਅਸੀਂ ਚੱਲ ਜਾਈਦਾ ਫੇਰ ਵੀ ਇੱਥੇ ਸੜਕ ਤੇ ਸੈਰ ਕਰ ਲਈ ਦੀ ਐ।
ਸਹੀ ਗੱਲ ਐ।
ਹਾਂਜੀ, ਪਰ ਫਿਰ ਵੀ ਬੜਾ ਦਿਲ ਲਗਦਾ
ਸਹੀ ਗੱਲ, ਸਾਡੇ ਸਵੇਰੇ ਉੱਠ ਕੇ ਪਹਿਲਾਂ ਸਹੀ ਸਾਡੇ ਸਵੇਰੇ ਉੱਠ ਕੇ ਪਹਿਲਾਂ ਨਾਰੀਅਲ ਪਾਣੀ ਇਥੇ ਮਿਲ ਰਿਹਾ ਹੁੰਦਾ। ਕੋਈ ਅ ਮਿਕਸ ਵੈਜ ਦਾ ਸੂ ਸੂਪ ਬਣਾ ਰਿਆ। ਕੋਈ ਕੁਛ ਕਰ ਰਿਆ ਕੋਈ ਘੀਏ ਦਾ ਸੂਪ ਬੰਦ ਪੀ ਰਿਆ ਮਲਬ ਆਪਦੇ ਆਪ ਨੂੰ, ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ
ਫਿਰ ਤਾਂ ਤੁਹਾਡਾ ਤਾਂ ਬਹੁਤ ਵਧੀਆ ਮਾਹੌਲ ਹੈ ਜੀ, ਸੈਰ ਕਰਨ ਦਾ ਤੁਸੀਂ ਤਾਂ ਰੋਜ਼ ਸੈਰ ਤੇ ਜਾਇਆ ਕਰੋ। ਬੱਚਿਆਂ ਨੂੰ ਸੈਰ ਤੇ ਲੈ ਕੇ ਜਾਇਆ ਕਰੋ। ਘਰ ਦੇ ਬਜ਼ੁਰਗਾਂ ਨੂੰ ਵੀ ਸੈਰ ਕਰਵਾਇਆ ਕਰੋ, ਤਾਂ ਜੋ ਤੰਦਰੁਸਤ
ਟੈਮ ਹੈ ਹੁਣ ਤਾਂ ਹੁਣ ਟਾਈਮ ਤਾਂ ਹਰ ਕਿਸੇ ਦਾ, ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕਿਸੇ ਦਾ ਟਾਈਮ ਏ ਸਵੇਰ ਦੀ ਸੈਰ ਕਰਨ ਦਾ ਕਿਉਂਕਿ ਬਿਮਾਰੀਆਂ ਕਿੰਨੀਆਂ ਬਚਾਂਦਾ ਐ ਕਿੰਨੀਆਂ ਬਿਮਾਰੀਆਂ ਸਾਡੇ ਅੰਦਰ ਪੈਦਾ ਹੁੰਦੀਆਂ ਨੇ ਜੇ ਆਪਾਂ ਉਹਨਾਂ ਦਾ ਧਿਆਨ ਅੱਜ ਤੋਂ ਨਹੀਂ ਰੱਖਾਂਗੇ ਤਾਂ ਫਿਰ ਕਦੋਂ ਰੱਖਾਂਗੇ ਟਾਈਮ ਬੀਤ ਜਾਂਦਾ ਤੇ ਵਾਪਿਸ ਨਹੀਂ ਆਂਦਾ ਕਹਿੰਦੇ ਆ
ਹਾਂਜੀ, ਹਾਂਜੀ ਬਿਲਕੁਲ ਜੀ ਸਵੇਰ ਦੀ ਸੈਰ ਦੇ ਤਾਂ ਬਹੁਤ ਜ਼ਿਆਦਾ ਫਾਇਦੇ ਨੇ
ਹਾਂਜੀ ਬਿਲਕੁਲ
ਪਹਿਲੀ ਗੱਲ ਤਾਂ ਇਹ ਆ ਬੰਦਾ ਸਵੇਰੇ ਟਾਈਮ ਨਾਲ ਉੱਠ ਜਾਂਦਾ ਘਰ ਦਾ ਸਾਰਾ ਕੰਮ ਜਲਦੀ ਪੂਰਾ ਕਰ ਲੈਂਦਾ ਹਾਂਜੀ ਫਰੈਸ਼ ਆਕਸੀਜਨ ਲੈ ਕੇ ਆਨੇ ਆ ਜਦੋਂ ਆਪਾਂ ਆਪਾਂ ਨੂੰ ਸਾਹ ਦੀ ਕੋਈ ਦਿੱਕਤ ਨੀ ਆਂਦੀ ਆਪਾਂ ਨੂੰ ਦਵਾਈਆਂ ਘੱਟ ਖਾਣੀਆਂ ਪੈਂਦੀਆਂ ਹਨ
ਸਹੀ ਬੋਲਿਆ
ਹਾਂਜੀ ਫਿਰ ਇਹ ਆ ਉੱਥੇ ਜਦੋਂ ਜਾਈਦਾ ਕੋਈ ਚਾਰ ਚੰਗੇ ਦੋਸਤ ਵੀ ਬਣਦੇ ਹਨ
ਬਨਦੇ ਆ ਬਿਲਕੁਲ ਸਹੀ ਗਲ ਕਈ ਸਹੀ ਗਲ ਕਈ ਸਾਡੇ ਤਾਂ ਇੱਥੇ ਕਹਿ ਦਓ ਕਿ ਗਰੁੱਪ ਬਣੇ ਹੁੰਦੇ ਆ ਜੇ ਸੈਰ ਤੇ ਜਾਈਏ ਕੋਈ ਗਰੁੱਪ ਯੋਗਾ ਕਰ ਰਿਹਾ ਕੋਈ ਅ ਕੋਈ ਐਰੋਬਿਕ ਕਰ ਰੇਆ, ਕੁਛ ਕਰ ਰੇਆ ਮਤਲਬ ਨਾ ਓਥੇ ਹਰ ਕੋਈ ਲੱਗਿਆ ਹੋਇਆ। ਹਰ ਕੋਈ ਮਸਤ ਐ ਜੀ, ਬਹੁਤ ਮਜ਼ੇ ਨਾਲ ਮਤਲਬ ਆਪਣੀ ਜ਼ਿੰਦਗੀ ਨਿਕਾਲ ਦੈ। ਓਨਾਂ ਨੂੰ ਦੇਖ ਕੇ ਸਾਨੂੰ ਹੋਰ ਖੁਸ਼ੀ ਹੁੰਦੀ ਆ। ਕਿ ਬਈ ਜੇ ਓ ਕਰ ਸਕਦੇ ਆ ਤਾਂ ਅਸੀਂ ਕਿਉਂ ਨੀ ਕਰ ਸਕਦੇ।
ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਗੱਲ ਐ। ਨਾ ਵੀ ਤੁਰਿਆ ਜਾਵੇ ਫੇਰ ਵੀ ਬੰਦਾ ਹਿੰਮਤ ਨਾਲ ਤੁਰਿਆ ਜਾਂਦਾ ਬਾਕੀ ਜਣਿਆਂ ਨੂੰ ਦੇਖ ਕੇ, ਬਾਕੀ ਸਾਰੇ ਤੁਰੇ ਜਾਂਦੇ ਨੇ। ਸਾਰੇ ਤੁਰ ਕੇ ਚੱਲ ਜਾਂਦੇ ਨੇ ਸੈਰ ਕਰ ਲੈਂਦੇ ਨੇ ਸਵੇਰ ਦੀ ਸੈਰ ਤਾਂ ਹੌਲੀ-ਹੌਲੀ ਕਰਨੀ ਚਾਈਦੀ ਆਪਾਂ ਕਿਹੜਾ ਭੱਜਣਾ ਜੀ।
ਬਿਲਕੁਲ ਸਹੀ ਕਿਆ ਤੁਸੀਂ ਨੇ।
ਹਾਂ ਭੱਜ ਕੇ ਨੀ ਕਰਨੀ ਚਾਈਦੀ ਸਵੇਰ ਦੀ ਸੈਰ, ਤੁਰ ਕੇ ਹੌਲੀ-ਹੌਲੀ। ਹੂੰ, ਹੂੰ।
ਜਿੰਨੀ ਸੈਰ ਕਰਾਂਗੇ ਓ ਹਾਂਜੀ ਸਹੀ ਗੱਲ ਕਹੀ ਜਿੰਨਾ ਤੁਹਾਡਾ ਸਰੀਰ ਕਹਿੰਦਾ, ਓਨਾ ਕਰੋ।
ਮੈਂ ਵੀ ਕੱਲ ਤੋਂ ਸਵੇਰ ਦੀ ਸੈਰ ਕਰਾਂਗੀ ਜੀ, ਤੁਹਾਡੀ ਗੱਲਾਂ ਤੋਂ ਮੈਨੂੰ ਬੜੀ ਪ੍ਰੇਰਨਾ ਮਿਲੀ ਐਸ ਚੀਜ਼ ਨੂੰ ਲੈ ਕੇ, ਵੀ ਬਿਮਾਰੀਆਂ ਤੋਂ ਵੀ ਦੂਰ ਰਵਾਂਗੇ ਤੇ ਕੋਈ ਗੱਲ ਨੀ ਜ਼ਿੰਦਗੀ ਇੱਕ ਵਾਰੀ ਮਿਲੀ ਏਸ ਕਰਕੇ ਆਪਦੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਜੀਣਾ ਚਾਈਦਾ ਹੈ‌।
ਸਹੀ ਗੱਲ ਆ ਸਹੀ ਸਹੀ ਗੱਲ, ਅੱਜ-ਕੱਲ ਤਾਂ ਸਕੂਲਾਂ ਚ ਵੀ ਦੱਸਿਆ ਜਾਂਦੈ। ਏਹੀ ਕਹਿੰਦੇ ਆ ਕਿ ਸਵੇਰੇ ਉੱਠ ਕੇ ਪਹਿਲਾਂ ਸੈਰ ਜਾਓ।
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ ਸਕੂਲਾਂ ਚ ਵੀ।
ਇਕ ਗੱਲ ਆ ਕਿ ਜੇ ਬੱਚੇ ਦੀ ਨੀਂਦ ਨਾ ਪੂਰੀ ਹੋਏਗੀ ਸੈਰ ਨੀ ਜਾ ਸਕਦਾ। ਸਕੂਲ ਜਾ ਕੇ ਵੀ ਡਿਸਟਰਬ ਹੁੰਦਾ, ਓਨਾਂ ਨੂੰ ਓਨੂੰ ਨੀਂਦ ਆ ਰੀ ਹੁੰਦੀ ਐ। ਓਦੋਂ, ਪਰ ਜੇ ਓ ਸਵੇਰੇ ਉੱਠ ਕੇ ਸੈਰ ਚਲਾ ਜਾਵੇ ਨਾ ਫੁਰਤੀਲਾ ਰਹਿੰਦਾ।
ਬਿਲਕੁਲ, ਬਿਲਕੁਲ। ਹਾਂਜੀ, ਹਾਂਜੀ ਬਿਲਕੁਲ ਠੀਕ ਕਹਿ ਰੇ ਓ ਤੁਸੀਂ। ਸਵੇਰ ਦੀ ਸੈਰ ਦੀ ਬਹੁਤ ਮਹੱਤਤਾ ਹੈ। ਸਵੇਰ ਦੀ ਸੈਰ ਕਰਨ ਨਾਲ ਸਾਰੇ ਕੰਮ ਸਹੀ ਹੋ ਜਾਂਦੇ ਹਨ ਸਰੀਰ ਬਹੁਤ ਵਧੀਆ ਹੋ ਜਾਂਦਾ ਫੁਰਤੀਲਾ ਹੋ ਜਾਂਦਾ ਹੈ।
ਸਹੀ ਗੱਲ ਐ, ਚਲੋ ਹਾਂਜੀ ਚਲੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਸਤਿ ਸ੍ਰੀ ਕਾਲ ਜੀ।